ਸਤਿ ਸ਼੍ਰੀ ਅਕਾਲ, ਭਾਜੀ, ਹੋਰ ਠੀਕ ਹੋ?
ਵਧੀਆ ਜੀ, ਤੁਸੀ ਦੱਸੋ?
ਜੀ ਵਧੀਆ।
ਹੋਰ, ਕੀ ਕਰ ਰਹੇ ਹੋ?
ਹੋਰ, ਬਸ ਲੇਟੇ ਸੀ।
ਹਾਂ ਬਸ ਲੱਗ ਰਿਆ ਜੀਂਵੇ ਹੁਣੇ, ਉੱਠਿਆਂ ਵਾ।
ਅਂ, ਹੋਰ ਅੱਜ ਕਿਵੇਂ ਯਾਦ ਕਰ ਲਿੱਤਾ?
ਅਜ ਮੈ ਵੇਲਾ ਬੈਠਾ ਸੀ, ਭਾਜੀ ਨਾਲ ਬਹੁਤ ਦਿਨ ਹੋਗੇ ਗੱਲ ਨਹੀਂ ਹੋਈ।
ਅਛਾ ਜੀ।
ਹਾਂ, ਐਦੇ ਕੋਲੋ ਲਕੋ ਮਾਰੀ
ਹੋਰ ਦੀ ਕੀਤਾ
ਹਾਂਜੀ-ਹਾਂਜੀ ਹੋਰ ਕੰਮ ਘਰ-ਬਾਰ ਸਭ ਬੜਿਆ
ਵਧੀਆ-ਵਧੀਆ, ਵਧੀਆ ਤੂੰ ਤੁਹਾਡੇ ਘਰ ਵਧੀਆ
ਹਾਂਜੀ, ਤਾਂ ਵਧੀਆ ਜੀ। ਪਰ ਮੌਸਮ ਥੋੜਾ ਬੇਕਾਰ ਜਿਹਾ ਰਹਿੰਦਾ ਹੈ।
ਕਿੱਥੇ, ਉੱਥੇ
ਅੰਬਾਲਾ ਰੱਸਤੇ ਸੀ, ਕੋਈ ਮੌਸਮ ਖ਼ਰਾਬ ਹੋ ਰੱਖਿਆ ਯਾਰ, ਇੱਥੇ
ਕੇ ਬੱਦਲ-ਬੁੱਦਰ ਆਏ ਨੇ? ਯਾ
ਨਾ-ਨਾ, ਧੁੱਪ ਬਹੁਤ ਤੇ, ਜੇ ਭਾਜੀ।
ਬਹੁਤ ਤੇਜ, ਇੱਥੇ ਨੀ ਹੈਗੀ, ਧੁਪ ਤੇਜ਼।
ਇੱਥੇ ਤੇ ਹਲਕੀ-ਹਲਕੀ ਧੁਪੇ। ਸਵੇਰੇ ਸੀ ਬਹੁਤ ਤੇਜ, ਲੇਕੀ ਧੁੱਪ ਹੋ ਗਈ।
ਮੇਰੇ ਯਾਰ ਦੋਸਤ ਨਾਲ ਗੱਲ ਹੋਈ ਸੀ, ਉਹ ਕਹਿੰਦਾ, ਬਰਸਾਤ ਵਗੈਰਾ ਵੀ ਆਈ ਆ, ਐਥੇ ਜਗਾਧਰੀ।
ਹਾਂ, ਹਾਂ, ਹਾਂ, ਥੋੜੀ-ਥੋੜੀ ਸੀ ਆਈ ਸੀ।
ਬਰਸਾਤ, ਬੁਰਸਤ ਬੱਚੇ ਵੀ ਹਮ
ਹੋਰ ਰੋਟੀ ਰੋਟੀ ਖਾ ਲਈ
ਰੋਟੀ ਭਾਜੀ ਰਾਤੀ ਨਾ ਦਾਲ ਬਚੀ ਹੋਈ ਸੀਗੀ
ਹੂ,,,
ਪਤਾਲ ਦੇ ਪਰੌਠੇ ਬਣਾ ਤੇ ਮੰਮੀ ਨੇ
ਹੂ,,,
ਹੋਰ ਚਾਹ ਚੂ
ਉਹ ਪੁਲਿਸ ਅਸੀਂ ਵੀ ਐ ਇ ਕਰਨੇ ਆ ਪੁਲਿਸ- ਸ ਉਹ ਅਲੂ ਸ਼ਿਮ ਸ਼ਿਮਲਾ ਮੀਰਚ ਪੈ ਜੋ ਤੱਕ ਕੇ ਖਾ ਲਾਂਗੇ
ਹਾਂ ਬਾ ਰੋਟੀ ਖਾ ਅਟੇ ਬੋਤਲ ਭਾਜੀ, ਵਧੀਆ। ਨਾ ਵੇਸਟ ਹੁੰਦਾ, ਕੁਝ ਨਾ ਕੁਝ ਟੇਸਟ ਵੀ ਵਧੀਆ ਬੰਨ ਜਾਂਦਾ।
ਸੁੱਟਣ-ਸੁੱਟਣ ਨਾਲ ਸੁੱਟਣ ਨਾਲੋ ਚੰਗੇ ਹੈਗੇ ਨੇ
ਨਾਲੇ ਇਹ ਸਬਜ਼ੀ ਚ ਧਿਆਨ ਨਾਲ ਰੱਖੋ ਤੇ ਖਰਾਬ ਖਰੂਬ ਵੀ ਨੀ ਹੁੰਦੀਆਂ ਜਲਦੀ
ਹੂ,,,
ਹਾਂਜੀ
ਫਰਿਜ ਫਰਿਜ ਵਿੱਚ ਰੱਖੋ ਨਾ
ਹੋਰ ਕੀ ਕਰਦੇ ਸੀ
ਬੈਠੇ ਹੋ ਗੱਡੀ ਚ ਪਸੀਨਾ ਲੱਤ ਲੱਤ ਹੋ ਗਿਆ
ਕਿਉਂ ਪਸੀਨਾ ਦੁਪ ਆ ਗ ਉੱਥੇ ਜ਼ਿਆਦਾ ਤਾਂ ਹੈਗੇ ਦੂੱਪ
ਬਹੁਤ ਕਿ ਕਿਉਕਿ ਦੇਖ ਤੇ ਗੱਡੀ ਲੋਹੇ ਦੀ ਹੈ ਤੇ ਗੱਡੀ ਵੀ ਗਰਮ ਹੋ ਜਾਂਦੀ ਹੈ ਹੋਹੀ ਮੈਂ ਕਹਿ ਰਿਹਾ ਆਲਮ ਖਾ ਚੱਕਦਾ ਨਹੀਂ ਪਸੀਨਾ ਹੀ ਪਸੀਨਾ ਟੱਪ ਟੱਪ ਕਰਕੇ
ਹੂ,,,
ਮੈ ਤੇ ਹੈ ਕਿ ਚਲੋ ਅੰਦਰ ਨੈਟਵਰਕ ਵਗੈਰਾ ਨਹੀਂ ਆਉਂਦੇ ਤੇ ਬਾਹਰ ਹੀ ਪੈਣਾ ਪਏਗਾ
ਬਰਾਮ ਮਨਾਲੀ ਤੋਂ ਆ ਗਿਆ
ਹੈ
ਬਰਾਮ ਮਨਾਲੀ ਤੋਂ ਆ ਗਿਆ
ਨਾਮ ਲਾਲੀ ਤੋਂ ਆਦ ਨਾਨੀ ਦੇ ਘਰ ਵੀ ਹੋਇਆ ਉਹ ਇੱਥੇ ਸੀ ਮੇਰੇ ਕੋਲ ਹੀ ਸੀ ਹੁਣ ਕੋਈ ਕੰਮ ਕੁਮ ਜਾ ਸੀ ਜੀ ਜਗਾ ਤੇਰੀ ਤੇ ਹੁਣ ਘਰ ਵਾਪਸ ਗਿਆ ਆਪਣੇ
ਅੱਛਾ ਜੀ
ਹਾਂ ਆਪਾ ਵੀ ਕੱਲ ਆ ਜਾਣਾ ਵਾਪਸ
ਹੂ ਹੂ,,,
ਸਵੇਰੇ ਸਵੇਰੇ ਸਵੇਰੇ ਆਜੋਗੇ
ਭਾਜੀ ਪਤਾ ਕੀ ਚੱਕਰ ਹੈ ਆਪਾਂ ਨਿਕਲਣਾ ਤੇ ਹੁਣਾ ਹੀ ਸੀ
ਹੂ,,,
ਪਰ ਇਹ ਚੱਕਰ ਹੈ ਕਿ ਗਰਮੀ ਦੇ ਕਾਰਨ ਛਬੀਲਾਂ ਲੱਗੀਆਂ ਹੋਈਆਂ ਤੇ ਉਹਦੇ ਕਾਰਨ ਭੀੜ ਬਹੁਤ ਤੇ ਗੱਡੀ ਤੇ ਫਸੀ ਜਾਂਦੀ ਹੈ ਰਸਤੇ ਚ
ਇਹ ਕਾਰਨ ਹੈ ਭਾਜੀ ਸਵੇਰੇ ਸਵੇਰੇ ਛੇ ਵਜੇ ਤੇ ਕੋਈ ਛਬੀਲ ਲਾਏਗਾ ਨੀ ਤੇ ਆਪ ਛੇ ਵਜੇ ਨਿਕਲ ਜਾਣਗੇ ਸਵੇਰੇ ਅੱਜ ਕੱਲ ਛੇ ਵਜੇ
ਤੁਸੀਂ ਤੇ ਕਹਿੰਦੇ ਸੀ ਸੰਡੇ ਨੂੰ ਜਾਵਾਂਗਾ
ਨਹੀਂ ਨਹੀਂ ਭਾਜੀ ਉਹ ਪਲੈਨ ਕੈਂਸਰ ਹੋ ਗਿਆ ਆਪਣਾ ਮਾਤਾ ਜੀ ਦੇ ਜਾਣਾ ਸੀ ਆਪਾਂ ਸਕੂਲਾ ਪਤਾ ਨਹੀਂ ਕਾਲਕਾ ਜਾਣਾ ਸੀ ਕਾਲਕਾ
ਅੱਛਾ ਕਾਲਕਾ
ਹਾਂ ਤੇ ਉਹ ਪਲੈਨ ਚ ਕੈਂਸਲ ਹੋ ਗਿਆ ਆਪਣਾ
ਫਿਰ ਇਹਦਾ ਮਤਲਬ ਤੁਸੀਂ ਕੱਲ ਆ ਰਹੇ ਹੋ ਹੈ
ਹਾਂਜੀ ਭਾਜੀ ਕੱਲ ਵਾਪਸ ਆ ਰਹੇ
ਅੱਛਾ ਅੱਛਾ
ਹਾਂਜੀ
ਹੋਰ
ਵਧੀਆ ਭਾਜੀ ਹੋਰ ਕਿਦੀ ਰੈਗਿੰਗ ਚੱਲ ਰਹੀ ਹੈ ਮੈਂ ਕਿਹਾ ਭਾਜੀ ਸਟੱਡੀ ਵਗੈਰਾ ਕਿਵੇਂ ਚੱਲ ਰਹੀ ਹੈ
ਸਟਡੀ ਤੇ ਵਧੀਆ ਚੱਲ ਰਹੀ ਹੈ
ਜੀ ਚਲਦੀ ਹਵਾ ਚੱਲ ਰਹੀ ਹੈ ਬਸ ਜਿੰਨਾ ਕਰਦਿਆਂ ਮਨ ਓਨਾ ਪੜ ਲੈਂਦੀ
ਸਹੀ ਹੈ ਭਾਜੀ ਪਤਾ ਕੀ ਜਿਆਦਾ ਪੜ ਕੇ ਵੀ ਉਹ ਕੋਈ ਨੀ ਹੈ ਬਾਹ ਇਨਾ ਪੜੋ ਕਿ ਹਾਂ ਚਲੋ ਪੜ੍ਹਨਾ ਪੜ੍ਹਨਾ ਲਿਖਣਾ ਆਜੇ ਕੰਮ ਕੁਮ ਤੇ ਚੱਲ ਰਿਹਾ ਆਪਣਾ ਬਾਹਰ ਇਨਾ ਵਧੀਆ ਆਪ ਨੂੰ ਹੋਰ ਦੱਸੋ ਭਾਜੀ
ਵਧੀਆ ਵਧੀਆ
ਹੋਰ ਫਿਰ ਘੁੰਮਣ ਘੁੰਮਣ ਨੀ ਗਏ ਕਿਥੇ
ਗਏ ਸੀ ਚੰਡੀਗੜ੍ਹ ਸਾਈਡ ਗਏ ਸੀ
ਅੱਛਾ ਅੱਛਾ
ਪਰਸੋਂ ਗਏ ਸੀ ਤੇ ਆ ਗਏ ਸੀ ਕੱਲ ਕੱਲ ਸ਼ਾਮੀ ਆ ਗਏ ਸੀ
ਚੰਡੀਗੜ੍ਹ ਇੰਦਰਾ ਗਏ ਭਾਜੀ
ਚੰਡੀਗੜ੍ਹ ਚੰਡੀ ਚੰਡੀਗੜ੍ਹ ਗਏ ਸੀ ਐਵੇਂ ਘੁੰਮਣ ਫਿਰਨ ਗਏ ਸੀ
ਅੱਛਾ ਅ ਕੀ ਪਹੁੰਚ ਆਇਆ ਫਿਰ
ਗੁੰਮ ਫਿਰ ਕੇ ਗਿਆ ਯਾਰ ਦੋਸਤ ਸੀ ਉੱਥੇ
ਅੱਛਾ ਅੱਛਾ
ਹਰ ਸਾਈਡ ਉੱਥੇ ਘੁੰਮ ਫਿਰ ਗਿਆ ਤੇ
ਕੀ ਘੁੰਮ ਕੇਵੇ ਕਿੱਥੇ ਆਇ ਹੋ
ਹੂ,,,
ਮੈਂ ਕਿਹਾ ਘੁੰਮ ਕਿੱਥੋਂ ਆਏ ਫਿਰ
ਸ਼ਕਨਾ ਦੇ ਘੁੰਮਿਆ ਰੈਂਟ ਘੁੰਮੇ
ਚਲੋ ਬਹੁਤ ਵਧੀਆ
ਰੋਜ਼ ਗਾਰਡਨ
ਭਾਬੀ ਵੀ ਕੁੱਛ ਦਿਨ ਪਹਿਲਾਂ ਸੁਖਨਾ ਲੇਖ ਹੋ ਕੇ ਆਏ ਸੀ ਤੇ ਭਾਜੀ ਦੇਖੋ ਸੱਚੀ ਗੱਲ ਦੱਸਾਂ ਉੱਥੇ ਨਾ ਕੁੱਛ ਘੁੰਮਣ ਵਾਲਾ ਹੈ ਤੇ ਹੈ ਨੀ ਸੁਖਨਾ ਲੇਕ ਚ
ਹੂੰ-ਹੂੰ,
ਬਾਈ ਇੱਕ ਨਦੀ ਵਗੈਰਾ ਜੀ ਹੈ, ਤੇ ਮੇਨ ਗੱਲ ਤੇ ਉਹ ਇਹ ਕਿ ਮਾਰਕੀਟ ਬਣੀ ਹੋਈ ਹੈ, ਅੰਦਰ ਖਾਣ ਪੀਣ ਦੀ।
ਹਾਂ ਬਸ ਇਹ ਦੋ ਚੀਜ਼ਾਂ ਨੇ ਬਾਕੀ ਇੱਕ-ਇੱਕ ਗੱਲ ਹੈਗੀ, ਮੇਰੀ ਗੱਲ ਮੰਨਾ।
ਹਾਂਜੀ,
ਉਹ ਇੰਨਾ ਕੁ ਲੰਬਾ ਹੈਗਾ ਨਾ ਸੁੂਨਾ ਲੇਖ ਇੰਨਾ ਲੰਬਾ ਹੈਗਾ ਦੂਰ ਦੂਰ ਤੱਕ ਜਦੋਂ ਤੱਕ ਤੁਹਾਡੀ ਨਿਗਾਹ ਆਏਗੀ ਨਾ
ਕਿੰਨਾ ਲੰਬਾ ਹੈ ਉਹ
ਹਾਂਜੀ ਭਾਜੀ ਇਹ ਗੱਲ ਤੇ ਹੈ ਪਰ ਆਪਣਾ ਮਤਲਬ ਅਸੀਂ ਜਦੋਂ ਗਏ ਸੀ ਹਾਂ ਅਸੀਂ ਜਦੋਂ ਗਏ ਸੀ।
ਹੂ,,,
ਤੇ ਅਸੀਂ ਇਹ ਸੋਚਿਆ ਇਸ ਤੋਂ ਵਧੀਆ ਨਾ ਹਰਿਦੁਆਰ ਘੁੰਮ ਕੇ ਆਉਂਦੇ ਆ ਸਾਡੀ ਯਮੁਨਾ ਨਦੀ ਹੀ ਬਹੁਤ ਬੈਸਟ ਏ ਉਹਦੇ ਤੋਂ। ਮਾਰਕੀਟ ਦੀ ਕਮੀ ਆ ਉੱਥੇ ਬਾਕੀ ਤੇ ਨਦੀ ਵਗੈਰਾ ਸੇਮ ਲੰਬੀ ਬਹੁਤ ਤੇ ਖਤਮ ਨਾ ਨਾ ਕਦੇ ਖ਼ਤਮ ਹੋਣ ਵਾਲੀ ਏ।
ਮਾਰਕੀਟ ਵੀ ਠੀਕ ਰਹੇ ਹੋਏਗੀ ਕੋਈ ਗੱਲ ਨਹੀਂ।
ਹਾਂਜੀ-ਹਾਂਜੀ ਬਾਕੀ ਹੈ, ਚਲੋ ਘੁੰਮਣ ਦੀ ਪਲੇਸ ਏ ਤੇ ਜਾਣਾ ਹੀ ਚਾਹੀਦਾ ਹੈ ਹਮੇਸ਼ਾ ਇੱਕੋ ਜ਼ਿੰਦਗੀ ਹੈ, ਫਿਰ ਘੁਮਣਾ ਤੇ ਪਹਿਣਾ ਏ।
ਆ ਲਾਦੋ,
ਹੈਂ ਭਾਜੀ।
ਹਾਂਜੀ ਭਾਜੀ,
ਬਾਕੀ ਤ ਬੱਸ
ਮੈਂ ਆਲੂ ਜੇਹੇ ਖਾਣ ਲੱਗੇ ਹਾਂ।
ਅੱਛਾ-ਅੱਛਾ। ਰੋਟੀ ਵਗੈਰਾ ਆਲੂ ਖਾ ਰੋਟੀ ਚ ਆਲੂ ਖਾ ਰਿਓ।
ਚਾਲੂ ਕਰ ਰਿਹਾ ਬਸ,
ਅੱਛਾ ਗੱਲ ਟੈਮ ਫੋਨ
ਹੂੰ,
ਮੈ ਕਿਹਾ ਭਾਜੀ ਗੱਲ ਦੇ ਟਾਈਮ ਆ
ਕੀ
ਮੈਂ ਕਿਹਾ ਭਾਜੀ ਗਲਤ ਟੈਮ ਫੋਨ ਤੇ ਨੀ ਲਾ ਲਿਆ ਮੈ?
ਨਹੀਂ-ਨਹੀਂ,
ਮੈਂ ਕਿਹਾ
ਹਾਂਜੀ ਕੋਈ ਗੱਲ ਨਹੀਂ,
ਹੋਰ,
ਟੈਥ ਪਾਸ ਹੋ ਗਈ ਤੁਹਾਡੀ।
ਕੇ ਪਾਸ ਹੋ ਗਈ?
ਟਵੈਲਥ ਪਾਸ ਹੋ ਗਈ ਏ।
ਗਲਤ
ਟਵੈਲਥ ਪਾਸ ਹੋ ਗਈ ਭਾਜੀ ਟਵੈਲਥ।
ਤੁਹਾਡੀ,
ਤੁਹਾਡੀ-ਤੁਹਾਡੀ,
ਨਾ,
ਹੁਣ ਤਾਂ ਹੁਣ ਤੇ ਸੈਕਿੰਡ ਈਅਰ ਚੱਲ ਰਿਹਾ।
ਅੱਛ-ਅੱਛਾ ਨਹੀਂ ਟਵੈਲਥ ਚ ਕਿੰਨੇ ਨੰਬਰ ਆਏ ਭਾਜੀ?
ਮੇਰੇ ਸੱਤਰ ਪ੍ਰਸੈਂਟ।
ਬਹੁਤ ਵਧੀਆ ਭਾਜੀ। ਮੇਰੇ ਤੇ ਫੋਰਟੀ-ਏਟ ਪਰਸੈਂਟ ਆਏ ਨੇ ਭਾਜੀ।
ਅੱਛਾ,
ਤਾਂ ਵੀ ਐ, ਚਲੋ ਬੰਦਾ ਪਾਸ ਹੋ ਗਿਆ, ਤੇ ਖੁਸ਼ ਆਂ ਆਪਾਂ।
ਹੁਣ, ਬਸ ਇਹੀ ਚਾਹੀਦਾ ਸੀ ਸਾਨੂੰ।
ਹਾਂਜੀ ਭਾਜੀ, ਪਾਸ ਹੋ ਗਏ ਬ ਬਥੇਰਾ ਹੈ ਜੀ।
ਹੁੰ
ਦੇਖਦੇ ਹਾਂ ਪਰਮਾਤਮਾ ਕਰੇਗਾ ਪੜਾਂਗੇ। ਨਹੀਂ ਤੇ ਵ ਕੰਮ ਕਾਰਬਾਰ ਚ ਲੱਗ ਜਾਏਗੇ। ਹੋਰ ਦਸੋ ਭਾਅ ਜੀ,
ਨਹੀਂ
ਮੈਂ ਕਿਹਾ
ਥੋੜੀ ਤੇਜ਼ ਬਹੁਤ ਤੇਜ਼ ਹੈ।
ਮੈਂ ਕਿਹਾਾ ਭਾਜੀ ਟੂਰ ਵਗੈਰਾ ਨੀ ਗਏ ਕਿੱਥੇ।
ਜਾਂਦੇ ਹਾਂ,
ਅੱਜ ਵੀ ਗਯਾ ਐ।
ਕੀੂੰ
ਅੱਜ ਨਹੀਂ ਗਏ, ਮੈਂ ਕਿਹਾ ਭਾਜੀ।
ਅੱਜੇ ਰੋਟੀ ਖਾਣਾ ਆਯਾ, ਹਾਲੇ।
ਅੱਛਾ ਅੱਛਾ ਗਈ ਸੀ।
ਰੋਟੀ ਖਾਵੇ, ਚੱਲਿਆ ਫਿਰ ਜਾਵਾਂਗੇ ਕੰਮ ਤੇ।
ਕਰ ਹੈ ਹੋਰ ਦੱਸੋ ਭਾਜੀ।
ਵਧੀਆ ਬਸ, ਤੇਲ ਦੇ ਰੇਟ ਯਾਰ ਬੜੇ ਮਹਿੰਗੇ ਹੋਏ ਨੇ।
ਆਹੋ ਭਾਜੀ, ਪਤਾ ਕੀ ਬੰਦਾ ਕਮਾਏ ਵੀ ਤੇ ਕਿੱਤਨਾ, ਤੁਹਾਡਾ ਤੇ ਕੰਮ ਹੀ ਡਰਾਈਵਰ ਦਾ ਹੈ। ਤੇ ਬੰਦਾ, ਤਾਂ ਥੋੜਾ ਮੋਟਾ, ਇੱਕ ਕੰਮ ਕਰੋ ਨਾ ਭਾਜੀ ਤੁਸੀਂ।
ਹੁੰ
ਤੁਸੀਂ ਸੀ-ਐਨ-ਜੀ ਵਗੈਰਾ ਲਵਾ ਲਓ।
ਕਿ
ਸੀ ਐਨ ਜੀ ਵਗੈਰਾ, ਲਵਾ ਲੋ ਨਾ ਗੱਡੀ ਚ।
ਉਹ ਕਿਵੇਂ ਲੱਗੇਗੀ।
ਭਾਜੀ ਸੀ ਐਨ ਜੀ, ਦੀ ਕੀਟ ਹੁੰਦੀ ਹੈ।
ਹਮ
ਸੀ ਐਨ ਜੀ ਦੀ ਕਿੱਟ ਹੁੰਦੀ ਹੈ, ਭਾਈ ਸੀ ਐੰਨ ਜੀ ਦੀ ਕਿੱਟ
ਅੱਛਾ
ਤੇ ਉਹ ਲਵਾਓਗੇ ਤੁਸੀਂ ਤੇ ਤੁਹਾਡੀ ਐਵਰੇਜ ਵਗੈਰਾ ਵੱਧ ਜਾਵੇਗੀ, ਤੇ ਦੂਜੀ ਗੱਲ ਤੁਹਾਨੂੰ ਪੈਟਰੋਲ ਨੀ ਪਵਾਉਣਾ ਪਏਗਾ, ਗੈਸ ਪਾਉਣੀ ਪਏਗੀ ਸੀ ਐਨ ਜੀ।
ਉੱਥੇ ਬੰਦੇ ਦੀ ਮਰਜ਼ੀ ਹੈਗੀ, ਕਿ ਚਾਹ ਤੇਲ ਪਵਾਏ ਚਾਹੇ ਸੀ ਐਨ ਜੀ ਹੈ।
ਹਾਂ ਮਤਲਬ ਬਟਨ ਜੇਹਾ ਹੁੰਦਾ, ਉਹ ਮਰਜ਼ੀ ਹੈ ਤੁਹਾਡੀ, ਕਿ ਬਟਨ ਮਤਲਬ ਪੈਟਰੋਲ ਤੇ ਚਲਾਓ ਗੱਡੀ, ਯਾ ਸੀ ਐਨ ਜੀ ਤੇ।
ਹੂ
ਹਮ
ਵਧੀਆ
ਭਾਜੀ ਸਭ ਤੋਂ ਬੈਸਟ ਐ, ਭਾਜੀ ਤੁਸੀਂ ਲਗਾਓ, ਤੁਹਾਡਾ ਕੰਮ ਕਾਰੋਬਾਰ ਸਭ ਵਧੀਆ ਚਲੇਗਾ, ਪੈਸੇ ਬਚਣਗੇ।
ਬਾਈ ਪਰ ਉਹਦੇ ਚ ਨਾ ਰਿਸਕ ਹੁੰਦਾ।
ਪਾਪਾ ਜੀ, ਰੀਸਕ ਤੇ ਹੈ।
ਹੂ
ਰਿਸਕ ਤੇ ਹੈ ਭਾਜੀ, ਪਰ ਪਤਾ ਹੈ ਕਿ, ਕੁਛ ਬਚਾਉਣ ਵਾਸਤੇ ਰਿਸਕ ਵੀ ਤੇ ਲੈਣਾ ਹੀ ਪੈਂਦਾ।
ਕੀ ਕੁਛ?
ਮੈਂ ਕਿਆ ਕੁਛ ਬਚਾਣ ਵਾਸਤੇ ਤੇ ਲੈਣਾ ਈ ਪੈਂਦਾ ਹਾਂ
ਕੋਈ ਨਈ ਲਾਵਾਂਗੇ।
ਚਲੋ ਫਿਰ ਨਾ ਮੈ ਤੁ
ਔ ਕੇ
ਬਤ ਤੇ, ਭਾਜੀ ਸਤਿ ਸ਼੍ਰੀ ਅਕਾਲ।